ਹੈਲੋ, ਸਤਿ ਸ਼੍ਰੀ ਅਕਾਲ ਜੀ ਵਧੀਆ ਜੀ, ਤੁਸੀਂ ਸੁਣਾਓ
ਹਾਂਜੀ, ਵਧੀਆ ਠੀਕ- ਠਾਕ ਸਭ
ਚਲੋ ਵਧੀਆ, ਕੀ ਕਰਦੇ ਪਏ ਉਹ
ਫਾਰਮ ਨਹੀ ਭਰਿਆ ਹੋਰ ਸੁਣਾਓ ਕੀ ਕਰਦੇ
ਬਸ ਕੁਛ ਨਹੀਂ ਫ੍ਰੀ, ਤੁਸੀਂ ਸੁਣਾਓ
ਹਾਂਜੀ -ਹਾਂਜੀ ਵਧੀਆ ਠੀਕ -ਠਾਕ ਸਾਨੂੰ ਹੋਰ, ਬਣਾ ਲਿਆ ਮੰਮੀ ਨੇ ਰਾਤ ਦਾ ਖਾਣਾ
ਹਾਂਜੀ ਬਸ ਬਣਾ ਰਹੇ ਚੱਲ ਰਹੀ ਹੈ, ਤਿਆਰੀਆਂ ਰਾਤ ਦੀ
ਕੀ ਬਣਾਉਣ ਲੱਗੇ ਅੱਜ
ਦਾਲ ਬਣਾ ਰਹੇ ਹੈ
ਅੱਛਾ
ਹਾਂਜੀ
ਅ ਦਾਲ ਖਾ ਲੈਂਦੇ, ਸਾਡੇ ਤੇ ਇਧਰ ਖਾਂਦੇ ਨੇ ਨਾ ਦਾਲ
ਹਾਂ, ਮੈਂ ਤੇ ਖਾਂਦੀ ਨਹੀ ਮੁਸ਼ਕਿਲ ਹਮ, ਮੈਨੂੰ ਪਸੰਦ ਨੀ ਰੋਜ਼- ਰੋਜ਼ ਦਾਲਾਂ ਬਣਾ ਲੈਂਦੇ ਆ। ਹਮ ਫਿਰ ਜਿੱਦਾਂ ਸੰਡੇ ਹੁੰਦਾ ਹੈ ਤੇ, ਫਿਰ ਮੈਂ ਤਾਂ ਆਪਣਾ ਜਿੱਦਾਂ ਮ ਮੰਗਵਾ ਲੈਂਦੀ ਹਾਂ ਬਾਹਰੋਂ ਕੁ, ਵਗੈਰਾ ਬਸ ਹਾਂਜੀ ਘੱਟ ਹੀ ਖਾਣੀ ਆ ਮੈਂ ਦਾਲ ਨਾਲ਼।
ਦਾਲ ਵਾਲ ਵੇਖ ਕੇ ਆਖੀ ਦਾ ਬਾਹਰੋਂ ਮੰਗਾਲੋ ਇਹਦੇ ਨਾਲ ਚੰਗਾ।
ਹਾਂ,
ਸਾਰੇ ਬੱਚਿਆਂ ਦਾ ਇਹੋ ਹਾਲ ਆ ਨਾ ਕੁੱਝ ਲੱਭਿਆ ਜਾ ਕੇ ਮੰਮੀ ਦਾਲ ਬਣਾ ਲੋ ਚਲੋ ਵੈਸੇ ਵੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਬੱਚਿਆਂ ਨੂੰ ਕੁੱਝ ਵੀ ਨੀ ਪਸੰਦ ਇਹੋ ਜਿਹੀ ਸਬਜ਼ੀਆਂ ਹਰੀਆਂ। ਸਬਜ਼ੀਆਂ ਨੀ ਪਸੰਦ ਹਨਾ ਫਾਸਟ ਫੂਡ। ਉਹੋ ਹੀ ਦਾਲ ਤੁਸੀਂ ਘਰ ਬਣਾਓ ਤੇ ਉਹੋ ਦਾਲ ਇਹਨਾਂ ਬਾਹਰ ਜਾ ਕੇ ਖਾਣਗੇ।
ਹਾਂ, ਬਾਹਰ ਦੀ ਇਹਨਾਂ ਨੂੰ ਬਾਹਰ ਦੀ ਸਵਾਦ ਲੱਗਦੀ।
ਬਾਹਰ ਦੀ ਬਹੀਆਂ ਦਈਆਂ ਹੁੰਦੀਆਂ ਨਾ ਤਾਂ ਸਵਾਦ ਲੱਗਦੀਆਂ। ਏਨੀ ਉਹ ਹੁੰਦੀ ਨਾ ਓਨਾ ਦੇ। ਸਫਾਈ ਵਗੈਰਾ ਹਾਂ। ਇਹ ਕਰਕੇ ਹੋਰ ਸੁਣਾਓ।
ਵਧੀਆ ਜੀ।
ਵਧੀਆ ਚਾਹੀਦਾ। ਹੋਰ ਕਿਤੇ ਗਏ ਨੀ ਫੇਰ ਤੁਸੀਂ ਅੱਜ ਘੁੰਮਣ
ਜਾਂਦੇ ਆ ਸੰਡੇ ਨੂੰ ਬੁੜੀਆਂ ਸਾਹਿਬ ਜਾਂਦੇ ਆ।
ਅੱਛਾ ਅੱਛਾ।
ਜ਼ੇ
ਹੂੰ, ਹੋਰ ਨੀ ਕਿਤੇ ਵੀ
ਹਾਂ, ਛੁੱਟੇ ਸਹੀ ਗੱਲ ਏ ਸਾਰਾ ਟਾਈਮ ਏਦਾਂ ਹੀ ਨਿਕਲ। ਨਿਕਲ ਜਾਂਦਾ।
ਛੁੱਟੀਆਂ ਹੋਣ ਨਾ ਤਾਂ ਵੀ ਕਿਸੇ ਪਾਸੇ ਘੁੰਮ ਘਾਮ ਆਈ ਦਾ।
ਸਹੀ ਗੱਲ ਸਹੀ ਗੱਲ ਐ।
ਹੂੰ ਹੂੰ, ਸਭ ਕੁਛ ਵੇਖਣਾ ਪੈਂਦਾ ਡਿਊਟੀ ਵੀ ਵੇਖਣੀ ਪਹਿਲਾਂ ਜ਼ਰੂਰੀ ਆ ਨਾ।
ਹਾਂਜੀ।
ਹੂੰ ਹੂੰ, ਹੋਰ ਸਟਿਜਿੰਗ ਸੂਟ ਫੇਰ ਵਗੈਰਾ ਸੂਟ ਪਾਂਦੇ ਜਾਂ ਜੀਨ ਟੋਪ ਵਗੈਰਾ ਹੀ।
ਪਾਣੀ ਆ ਸੂਟ ਵੀ ਪਾਣੀ ਆ ਮੈਂ ਪਰ ਘੱਟ ਹੀ ਪਾਈ ਦਾ ਜਿਵੇਂ ਓਕੇਜਨਲੀ ਹੀ ਪਾ ਲਿਆ ਦਾ ਹੈ ਨਾ। ਵੈ ਉੱਦਾਂ ਮੈਂ ਜੀਨ ਟੋਪ ਪਾਣੀ ਆ ਕੰਫਰਟੇਬਲ ਉਹਦੇ 'ਚ ਮੈਨੂੰ ਲੱਗਦਾ। ਨਾ ਹਾਂ।
ਹੋਰ ਸਟਿਚਿੰਗ ਵਗੈਰਾ ਮੰਮੀ ਕਰ ਲੈਂਦੇ ਨੇ ਨਾ।
ਮੰਮੀ ਹਾਂ ਕਰ ਲੈਂਦੇ ਮੇਰੀ ਮੰਮੀ ਸਟਿਚਿੰਗ।
ਅੱਛਾ, ਚਲੋ ਇਹ ਵੀ ਠੀਕ ਰਹਿੰਦਾ ਨਾ ਸਟੀਚਿੰਗ ਦੇ ਹੀ ਪੈਸੇ ਬਚ ਜਾਂਦੇ ਆ।
ਹਾਂਜੀ, ਸਟਿਚਿੰਗ ਦੇ ਬਣ ਜਾਂਦੇ ਆ ਪੈਸੇ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਈ ਸੂਟ ਵਗੈਰਾ ਸੁਆਉਂਦੀ ਲੇਡੀਜ਼ ਨੂੰ ਪਸੰਦ ਹੀ ਹੁੰਦੇ ਆ ਨਾ।
ਵੈਸੇ ਵੀ ਅੱਜ ਕੱਲ ਕੁੜੀਆਂ ਸੂਟ ਪਾਉਣ ਚ ਘੱਟ ਹੀ ਖੁਸ਼ ਨੇ।
ਹਾਂ ਇਹ ਤੇ ਹੈ। ਪਰ ਇਹ ਸ਼ੌਂਕ ਹੈਗਾ ਮੈਨੂੰ ਮੈਂ ਸੂਟ ਪਾਣੀ ਆ ਪਰ ਵਧੀਆ ਪਾਣੀ ਆ ਮੈਂ ਓਦਾਂ ਜਿੱਦਾਂ ਹੈਨਾ ਹਾਂ। ਹਾਂ, ਮੈਂ ਜਿੱਦਾਂ ਵਿਆਹ ਸੀ ਮੈਂ ਸੂਟ ਹੀ ਪਾਇਆ ਸੀ ਵਿਆਹ ਤੇ ਮੇਰੇ ਤਾਊ ਜੀ ਦਾ ਵਿਆਹ ਸੀ। ਤੇ ਮੈਂ ਮੈਂ ਮਤਲਬ ਰੇਡੀਮੇਟ ਨਹੀਂ ਲਿੱਤਾ ਸੀ ਮੈਂ ਬਣਵਾਇਆ ਸੀ ਜਿੱਦਾਂ ਅੱਜਕਲ੍ਹ ਅੱਜ ਕੱਲ ਚੱਲ ਰਹੀ ਐ ਨਾ ਹੈਂਡ ਮੇਡ ਡੋਲ ਕਢਾਈ ਚੱਲ ਰਹੀ ਐ ਜਿਹਦੇ ਸਿਕੁੈਂਸ ਵਾਲੀ ਕਿਹੜੀ ਹੁੰਦੀ ਹੈ ਉਹ। ਹਾਂ ਬੁਟੀਕ ਤੇ ਹਾਂ ਤੇ ਉਹ ਵਾਲੇ। ਪਾਇਆ ਸੀ ਮੈਂ ਹਾਂਜੀ ਓਦਾ ਦੇ ਪਸੰਦ ਮੈਨੂੰ ਨੂੰ ਜਿੱਦਾ ਡਿਜ਼ਾਇਨਰ ਕ ਦੇ ਪਸੰਦ ਐ।
ਪਰ ਇਹ ਨਾ ਜਿੱਦਾਂ ਜੋਬ ਵਗੈਰਾ ਜਾਂਦੇ ਆ। ਆਫਿਸ ਵਗੈਰਾ ਜਾਣਾ ਉੱਥੇ ਜਿੱਦਾਂ ਦੇ ਪਾਏ ਹੋ ਕੇ ਡਰੈਸ। ਸੌ ਓਦਾ ਦੀ ਪੋਣੀ ਪੈਂਦੀਆਂ ਨਾ ਫੇਰ।
ਹਾਂ, ਹਾਂ ਐਈ ਐ।
ਹੈਨਾ, ਸੂਟ ਪਾ ਕੇ ਜਾਓ ਆਖਣਾ ਇਹ ਕਿ ਪੰਜਾਬਣ ਇਹ ਕੌਣ ਆ ਗਿਆ। ਪਿੰਡ ਦੇ, ਪੇਂਡੂ ਲੋਕ, ਪੇਂਡੂ ਲੋਕ ਆ ਗਏ ਕੈ ਦਿੰਦੇ ਆ ਨਾ।
ਐ ਨਈ ਪਰ ਐ ਵਧੀਆ ਲੱਗਦੇ ਆ ਮੈਨੂੰ ਤਾਂ ਸੱਚੀ ਪਰਸਨਲੀ ਵਦੀਆ ਲੱਗਦਾ ਆ ਸੂਟ। ਇੱਦਾਂ ਦੀ ਗੱਲ ਨਹੀਂ ਹੈ। ਸੋਨੇ ਲੱਗਦੇ ਆ ਸੂਟ ਪਾਏ ਹੋਏ, ਹੈਨਾ ਹਾਂ। ਸੂਟ ਪਾਏ ਹੋਏ ਵੀ ਸੋਨੇ ਲੱਗਦੇ ਐ।
ਹਾਂਜੀ, ਵਦੀਆ।
ਐ ਕਿ ਮੈਨੂੰ ਨਾ ਜਿਵੇਂ ਸਟਾਰਟਿੰਗ ਤੋਂ ਈ ਆਦਤ ਓ ਜਾਂਦੀ ਐ ਤੇ ਫਿਰ ਕੰਫਰਟੇਬਲ ਜਿੱਦਾਂ ਆਪਾਂ ਸ਼ੁਰੂ ਤੋਂ ਫੇਰ ਰਈ ਜਿਹਦੇ ਚ ਰਈ ਦਾ ਕਪੜਿਆ ਚ ਓਹੀ ਕੰਫਰਟੇਬਲ ਹੋਣ ਹੈਨਾ, ਇਸ ਬਸ ਐ ਚੀਜ਼ ਐ, ਹੋਰ ਕੁਛ ਨੀ ਵੈਸੇ, ਐ ਨੀ ਕਿ ਮੈਨੂੰ ਪਸੰਦ ਨੀ ਸੂਟ, ਮੈਨੂੰ ਬੌਤ
ਹਾਂਜੀ-ਹਾਂਜੀ। ਚੱਲ ਵਦੀਆ ਠੀਕ ਆ, ਅੱਜ ਕੱਲ ਸਾਡੀ ਬੇਟੀ ਵੀ ਇਹੋ ਪਾਓਂਦੀ ਐ ਏਦਾਂ ਈ ਬਸ ਜੀਨ ਟੋਪ ਪਾ ਲਿਆ। ਸੂਟ ਬੌਤ ਘੱਟ ਪਾਉਣਾ।
ਹਾਂ, ਇਹ ਕਿ ਕੰਫਰਟੇਬਲ ਅੱਜ ਕੱਲ ਬੱਚਿਆਂ ਨਾ ਏਦੇ ਚ ਈ ਹੁੰਦੇ ਆ।
ਹਾਂ, ਉਹ ਤੇ ਕੈ ਦਿੰਦੇ ਤੁਸੀਂ ਕਿੱਦਾਂ ਪਾ ਲੈਂਦੇ ਸ ਸਲਵਾਰ ਕਮੀਜ਼?
ਹਾਂ
ਪਾਓਨਾ ਈ ਐਹੀ ਕਿਆ, ਹੂੰ, ਹਾਂ।
ਹੋਰ ਸੁਣਾ?
ਮੌਸਮ ਵਗੈਰਾ ਹੋਇਆ ਠੰਡਾ ਹੈ, ਆਹ ਟਾਈਮ ਕਿ ਨਹੀਂ ਓਦਾਂ ਹੀ ਗਰਮੀ।
ਗਰਮੀ ਤਾਂ ਹੈ, ਪਰ ਐਈ ਕਿ ਅੱਜ ਥੋੜਾ ਮਤਲਬ ਉਹ ਹੋ ਰਿਆ ਬਾਰਿਸ਼ ਵਾਲਾ ਜ ਮੌਸਮ ਨਈ ਤੇ ਬੌਤ ਗਰਮੀ ਪੈਂਦੀ ਐ ਇੱਥੇ।
ਵੈਸੇ ਦੱਸਿਆ ਤੇ ਹੈ ਪੰਜਾਬ ਚ ਹੁਣ ਵੀ ਬਾ
ਹਾਂ, ਹੁਣ ਤੇ ਲੱਗਣਗੀਆਂ ਬਾਰਿਸ਼ਾਂ ਹੈਨਾ, ਜੁਲਾਏ ਬਾਰਿਸ਼ਾਂ ਆਓਂਦੀਆ ਮੋਸਮ, ਪਰ ਅੱਜ ਤਾਂ ਗਰਮੀ ਪੈਰੀ ਐ ਨਾ, ਮਨ ਕਰਦਾ ਕਿਸੇ ਵਦੀਆ ਜੀ ਜਗ੍ਹਾ, ਠੰਡੀ ਜਗ੍ਹਾ ਘੁੰਮੋ ਹੈਨਾ? ਹਾਂ, ਹੂੰ ਮਨ ਕਰਦਾ ਘੁੰਮਣ ਤੇ ਕੀ ਕਰੀਏ, ਟਾਈਮ ਈ ਨੀ ਮਿਲਦਾ, ਸਾਰਾ ਦਿਨ ਏਦਾਂ ਈ ਨਿਕਲ ਜਾਂਦਾ।
ਏਦਾਂ ਈ ਨਿਕਲ ਜਾਂਦਾ ਓ ਤੇ ਹੈ ਡਿਊਟੀ ਵਾਲੇ ਦਾ, ਸਭ ਕੁਛ ਵੇਖਣਾ ਪੈਂਦਾ ਐਨਾ।
ਹਾਂ।
ਕੋਈ ਨੀ ਹਾਏਗਾ ਇੱਕ ਦਿਨ ਟਾਈਮ ਵਿਹਲੇ ਘੁੰਮੋਗੇ, ਨਈ ਇਹਨਾਂ ਨੂੰ ਈ ਆਫਿਸ ਵਾਲਿਆਂ ਨੂੰ ਹਾਂ, ਏਦਾਂ ਈ ਨਾ ਪ੍ਰਾਈਵੇਟ ਕੰਮ ਦਾ ਕੀ ਆ ਕੇ ਓ ਕੱਟ ਲੈਂਦੇ ਨਾ, ਪੇ ਕੱਟ ਲੈਂਦੇ ਨਾ, ਜਿੰਨੇ ਦਿਨ ਨਈ ਤੁਹੀ ਗਏ, ਓਨਾਂ ਹੀਨੀ।
ਹੂੰ, ਹਾਂ, ਇਹ ਤਾਂ ਐ, ਅਪਣਾ ਕੰਮ ਹੋਏ ਉਹ ਫੇਰ ਅਲੱਗ ਐ ਹੈਨਾ, ਕਿਸੇ ਦੀ ਉਹ ਨੀ, ਕਿਸੇ ਅੰਡਰ ਨੀ ਕੰਮ ਕਰਨਾ, ਕਿਸੇ ਦੇ ਅੰਡਰ ਕੰਮ ਕਰਨਾ ਬੜਾ ਮੁਸ਼ਕਿਲ ਐ।
ਆਹ! ਤੁਸੀਂ ਆਪਣਾ ਖੁਦ ਦਾ ਚਲਾ ਲੈਣਾ ਈ ਨਾ ਕੋਈ।
ਯਾਰ ਸੋਚ ਤਾਂ ਰਈ ਆ ਕੁਛ ਮਤਲਬ ਬਿਜਨਸ ਵਗੈਰਾ ਖੋੱਲਾਂ, ਪਰ ਹਲੇ ਇੰਨੀ ਫਾਈਨੈਂਸ਼ਅਲੀ ਸ ਸਟਰੋਂਗ ਨੀ ਹੈਗੀ ਨਾ, ਜਦੋਂ ਫਾਈਨੈਂਸ਼ਅਲੀ ਸਟਰੋਂਗ ਹੋਵਾਂਗੇ ਫਿਰ ਸੋਚਾਂਗੇ ਅਪ ਪਣਾ ਬਿਜ਼ਨਸ ਵੀ
ਹੂੰ ਅਪਣੇੇ ਤੇ
ਰਿਸਕ ਵੀ ਲੈਣਾ ਚਾਈਦਾ ਹੈਨਾ, ਤਾਂ ਈ ਬੰਦਾ ਅੱਗੇ ਵੱਧਦਾ, ਬਿਜਨਸ ਵਗੈਰਾ ਸਈ ਐ, ਅਪਣਾ ਬਿਜ਼ਨਸ ਹੋਏ ਕਿਸੇ ਥੱਲੇ ਕੰਮ ਕਰਨ ਦੀ ਉਹ ਲੋੜ ਨੀ ਪੈਂਦੀ।
ਹਾਂਜੀ-ਹਾਂਜੀ, ਓ ਤੇ ਹੈ, ਘਾਟੇ ਵਾੱਧੇ ਚ ਨਾ ਪਤਾ ਲੱਗ ਜਾਂਦਾ ਨਾਲੇ।
ਹਾਂ, ਸਈ ਗੱਲ ਐ, ਨਾਲੇ ਨੌਲੇਜ ਵੱਧਦੀ ਐ।
ਹਾਂਜੀ ਜੀ। ਉਹ ਤੇ ਹੈਗੀ ਆ ਪਰ ਅੱਜ ਕੱਲ ਵੀ ਰਾਕੀ ਦਾ ਵੀ ਕੌਣ ਇੰਨਾ ਇਨਾ? ਖਰਚਾ ਪੈਲਾਂ ਕਰੇ, ਬਾਦ ਚ ਕੋਈ ਸਾਨੂੰ ਸਾਡੇ ਅੰਡਰ ਵਾਲਾ ਕੋਈ ਨਾ ਮਿਲਿਆ ਤੇ ਫੇਰ ਓਖਾ ਹੋਜਏਗਾ।
ਹਾਂ ਇਹ ਤਾਂ ਹੈ, ਪਰ ਇਹ ਇਹ ਹੈ ਕਿ ਇਹ ਆਪਾਂ ਸੋਚਦੇ ਆ ਨੈਗੇਟਿਵ ਪਰ ਜੇ ਚੱਲ ਗਿਆ। ਫੇਰ ਫਾਇਦਾ ਵੀ ਤਾਂ ਸਾਨੂੰ ਹੀ ਐ ਹਾਂ, ਸਾਰਾ ਦਾ ਸਾਰਾ ਪ੍ਰੋਫਿਟ ਸਾਨੂੰ ਕਿਸੇ
ਪਹਿਲੋਂ ਜਿਆਦਾ ਕੰਮ ਨਾ ਲਵੇ ਥੋੜ੍ਹਾ-ਥੋੜ੍ਹਾ, ਥੋੜ੍ਹਾ-ਥੋੜ੍ਹਾ ਕੰਮ! ਪਹਿਲ ਸਟਾਰਟ ਕਰੇ ਨਾ ਹਨਾ! ਨਿੱਕਾ ਜਿਹਾ ਕੋਈ ਖੋਲ ਕੇ ਓਫਿਸ ਵਗੈਰਾ ਖੋਲ ਕੇ ਕੋਈ ਛੋਟਾ ਜਾ, ਉੱਥੋਂ ਸਟਾਰਟ ਕਰੇ।
ਜਿਵੇਂ ਅੱਜ ਕੱਲ੍ਹ ਸਾਡੇ ਇੱਥੇ ਪਤਾ ਕੀ ਆ ਯਮਨਾ ਨਗਰ ਕਾਫੀ ਕੈਫੇਜ਼ ਵਗੈਰਾ ਖੁੱਲ੍ਹ ਰਿਹਾ ਸੋਹਣੇ ਸੋਹਣੇ ਇਸ ਤ ਹਨਾ। ਤੇ ਥੋੜ੍ਹਾ ਬ ਇੱਦਾਂ ਦੇ ਖੋਲ੍ਹ ਲਏ ਬੰਦਾ ਕਾਫੀ ਕਮਾਈ ਐ ਅੱਜ ਕੱਲ੍ਹ। ਤੁਹਾਨੂੰ ਪਤਾ ਈ ਐ ਬੱਚੇ ਜਿਵੇਂ ਯੂਥ ਜੋ ਐ ਅੱਜ ਕੱਲ੍ਹ ਦਾ ਹਨਾ ਜ਼ਿਆਦਾਤਰ ਕੈਫੇਜ਼ ਜਾਂਦਾ ਤੇ ਉੱਥੇ ਜਾ ਕੇ ਫੋਟੋਸ ਕਲਿੱਕ ਕਰਨੀਆਂ ਖਾਣਾ ਪੀਣਾ ਐ ਚੀਜ਼ਾਂ ਜ਼ਿਆਦਾ ਓ ਗਈਆਂ ਹਨਾ ਤੇ ਇਹ ਚੀਜ਼ਾਂ ਨੂੰ ਪ੍ਰਮੋਟ ਵੀ ਜ਼ਿਆਦਾ ਮਿਲ ਰੀ ਐ। ਪ੍ਰਮੋਸ਼ਨ ਤੇ ਬਸ ਇਹ ਐ ਕਿ ਆਪਾਂ ਸੋਚ ਸਕਦੇ ਹਾਂ ਇੱਦਾਂ ਵੀ
ਹਾਂ ਉਹੀ। ਕੁੱਝ ਕਰ ਸਕਦੇ ਕਰਨਾ ਚਾਹੇ ਬੰਦਾ ਜ਼ਿੰਦਗੀ ਚ ਤੇ ਕੁੱਝ ਕਰ ਸਕਦਾ ਨਾਲ। ਕੋਈ ਹੋਵੇ ਨਾ ਸਾਥ ਦੇਣ ਵਾਲਾ।
ਸਹੀ ਗੱਲ ਏ ਸਾਥ ਦੇਣ ਵਾਲਾ। ਏ ਤੇ ਹੈ ਏ ਤੇ ਹੈ ਸਪੋਰਟ ਵੀ ਤਾਂ ਹੋਣੀ ਚਾਹੀਦੀ ਐ ਸਪੋਰਟ ਹੋਏਗੀ ਤਾਂ ਹੀ ਹਨਾ।
ਤਾਂ ਹੀ ਕੋਈ ਫਿਰ ਹੁੰਦਾ ਨਾ।
ਹੂੰ, ਬੈਕ ਸਟਰੋਂਗ ਹੋਏ ਤਾਂ ਬਹੁਤ ਕੁਛ ਹੋ ਜਾਂਦਾ।
ਹਾਂਜੀ,
ਹੂੰ,
ਹਾਂ ਚਲੋ ਪਰਮਾਤਮਾ। ਹੋ ਸਕਦਾ ਤੁਹਾਨੂੰ ਦੇਈ ਦਵੇ ਆਪਣਾ। ਹੂੰ,
ਹੋਰ ਸੁਣਾਓ ਤੁਸੀਂ ਕੀ ਬਣਾ ਰਹੇ ਓ ਰਾਤੀ।
ਅਸੀਂ ਅਜੇ ਤੇ ਕੁੱਝ ਸੋਚਿਆ ਵੀ ਨੀ।
ਫਿਰ ਬਾਹਰੋਂ ਖਾਣਾ ਅੱਜ।
ਨਹੀਂ ਮੈਂ ਤੇ ਵੈਸੇ ਮੋਸਟਲੀ ਘੱਟ ਹੀ ਖਾਂਣੀ ਬਾਹਰ ਤਾਂ। ਬੱਚਿਆਂ ਦਾ ਵਾ ਬੱਚਿਆਂ ਦਾ ਕਿਉਂਕਿ ਮੈਂ ਤੇ ਮੇਰੇ ਹਸਬੈਂਡ ਵਾਸਤੇ ਸਾਡੇ ਵਾਸਤੇ ਸਬਜ਼ੀ ਹੈਗੀ ਆ। ਬੱਚਿਆਂ ਨੇ ਆਪੇ ਘਰ ਹੁਣ ਰੋਲ ਜਾ ਬਣਾ ਕੇ ਖਾ ਲਿਆ ਵਾ।
ਅੱਛਾ,
ਤੇ ਹੁਣ ਬਾਅਦ ਚ ਵੇਖਣੇ ਆ।
ਚਲੋ ਵਧੀਆ ਤੁਹਾਡੇ ਬੱਚੇ ਤਾਂ ਖਾ ਵੀ ਲੈਂਦੇ ਬਣਾ ਕੇ ਸਾਡੇ ਏਥੇ ਦੇ ਬੜੇ ਆਲਸੀ ਹੈਗੇ ਨੇ। ਛੋਟੇ ਛੋਟੀ ਗੱਲਾਂ ਤੇ ਮੰਮੀ ਪਾਪਾ ਤੇ ਡਿਪੈਂਡ ਹੁੰਦੇ
ਹਾਂ, ਉਹੀ ਨਾ ਮੈਂਨੂੰ ਕਹਿੰਦੇ ਮੈਨੂੰ ਮੈਂ ਕਿਹਾ ਮੇਰੇ ਕੋਲ ਇਹੋ ਜਿਹੀਆਂ ਚੀਜ਼ਾਂ ਨੀ ਬਣਦੀਆਂ। ਰੋਟੀ ਮੈਂ ਬਣਾ ਕੇ ਖਵਾ ਦਿੰਦੀ ਆ ਤੇ ਕੌਣ ਰੋਟੀ ਖਾਵੇ ਰੋਜ਼ ਰੋਜ਼। ਤੇ ਉਹ ਫੇਰ ਮੇਰੀ ਬੇਟੀ ਖੁਦ ਬਣਾ ਲੈਂਦੀ ਨਾਲੇ ਆਪਣੇ ਬ੍ਰਦਰ ਨੂੰ ਦੇ ਦਿੰਦੀ ਆ।
ਚਲੋ ਵਧੀਆ ਵਧੀਆ ਵਧੀਆ।
ਹੂੰ,
ਹੋਰ ਸੁਣਾਓ?
ਹੋਰ ਸੁਣਾਓ? ਹੈਲੋ,
ਹੋਰ ਹਸਬੈਂਡ ਕੀ ਕਰਦੇ ਤੁਹਾਡੇ।
ਹਾਂਜੀ,
ਹਸਬੈਂਡ ਕੀ ਕਰਦੇ ਤੁਹਾਡਾ।
ਹਾਂਜੀ ਉਹ ਵੀ ਇੱਥੇ ਆ ਪ੍ਰਾਈਵੇਟ ਜੋਬ ਆ ਉਹਨਾ ਦੀ ਵੀ
ਅੱਛਾ
ਗੁਰਦੁਆਰੇ ਸਾਹਿਬ ਚ ਮੈਨੇਜਰ ਨੇ ਪ੍ਰਾਈਵੇਟ ਜੋਬ ਉਹਨਾ ਦੀ ਵੀ, ਹਾਂਜੀ ਹਾਂਜੀ, ਸੇਵਾ ਬਾਬੇ ਨੇ ਲਾਈ ਆ
ਵਧੀਆ- ਵਧੀਆ -ਵਧੀਆ ਆ ਚੀਜ਼ ਹਨਾ ਕੋਈ ਕਿਸੇ ਕਿਸਮ ਦੁਆਲੇ ਨੂੰ ਮਿਲਦੀ ਹੈ। ਬਾਬਾ ਵੀ ਆਪਣੇ। ਜੋੜਦਾ ਹੈ। ਆਪਣੇ ਨਾਲ ਹਮ।
ਅੱ।
ਚਲੋ ਠੀਕ ਹੈ। ਮੈਨੂੰ ਨਾ ਕੋਲ ਆ ਰਹੀ ਹੈ। ਹਾਂਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।